ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਨੇ?
ਅਸੀਂ ਵਧੀਆ ਤੁਸੀਂ ਸੁਣਾਓ?
ਹੋਰ ਕੀ ਕਰਦੇ ਪਏ ਸੀ?
ਮੈਂ ਕੁਛ ਨਹੀਂ ਬਸ ਬੈਠਾ ਸੀ ਰੋਟੀ ਰੂਟੀ ਖਾ ਰਿਹਾ ਸੀ।
ਹਾਂਜੀ।
ਰੋਟੀ ਰੂਟੀ ਖਾ ਰਿਹਾ ਸੀ ਬਸ।
ਅੱਛਾ ਕੀ ਖਾਧਾ?
ਅੱਜ ਤੇ ਕੜੀ -ਚਾਵਲ ਖਾਏ ਸੀ।
ਅੱਛਾ। ਕੜੀ -ਚਾਵਲ ਹਾਂ, ਕੜੀ- ਚਾਵਲ ਵਧੀਆ ਲੱਗਦੇ ਨੇ। ਮੈਂ ਵੀ ਸ਼ੌਕ ਨਾਲ ਖਾਂਦੀ ਹਾਂ। ਕੜੀ- ਚਾਵਲ
ਹਾਂ।
ਹੋਰ ਕੀ ਕਰਦੇ ਪਏ ਸੀਂ।
ਮੈਂ ਬਸ ਬੈਠਾ ਹੋਇਆ ਸੀ। ਹਾਂਜੀ- ਹਾਂਜੀ ਸਭ ਠੀਕ।
ਘਰ ਸਭ ਠੀਕ।
ਹਾਂਜੀ -ਹਾਂਜੀ ਸਭ ਵਧੀਆ।
ਹਾਂ। ਹੈਲੋ, ਤੁਹਾਡੀ ਨਾ ਆਵਾਜ਼ ਥੋੜੀ ਅ ਘੱਟ ਆ ਰਹੀ ਹੈ।
ਹੁਣ ਆ ਰਹੀ ਠੀਕ।
ਹਾਂ। ਥੋੜੀ-ਥੋੜੀ ਆਈਏ।
ਹਾਂ ਹੋਰ। ਬਸ ਵਧੀਆ ਬੈਠੇ ਹੋਏ ਸੀ ਰੋਟੀ ਰੂਟੀ ਖਾ ਕੇ ਹੀ।
ਕੀ ਖਾਧਾ ਤੁਸੀਂ ਅੱਜ।
ਹਾਂ ਅਸੀਂ ਰਾਜਮਾਂ ਚੌਲ ਬਣਾਏ ਸੀ।
ਰਾਜਮਾਂ ਚਾਵਲ ਤਾਂ ਮੇਰੇ ਫੇਵਰੇਟ ਹੈਗੇ ਨੇ।
ਹਾਂ। ਸ਼ਨੀਵਾਰ ਨੂੰ ਅਸੀਂ ਰਾਜਮਾਂ- ਚੌਲ ਹੀ ਬਣਾਉਦੇ ਹਾਂ। ਜ਼ਿਆਦਾਤਰ ਰਾਜਮਾਂ -ਚੌਲ ਬਣਦੇ ਨੇ। ਜਾਂ ਛੋਲੇ- ਚੋਲ ਬਣਦੇ ਨੇ।
ਹਾਂ। ਚਾਵਲ 'ਤੇ
ਹਾਂ। ਤੁਸੀਂ ਤੁਹਾਡੇ ਘਰ ਕੜੀ-ਚੌਲ ਬਣ ਗਏ ਨੇ।
ਹਾਂਜੀ। ਸ਼ਾਮੀ ਅਸੀਂ ਚਿਕਨ ਬਣਾਵਾਂਗੇ।
ਹਾਂ। ਹੋਰ ਜਿੰਮ ਵਗੈਰਾ ਜਾ ਰਹੇ ਹੋ ਹੁਣ ਤੁਸੀਂ।
ਜਿੰਮ ਹਾਂ। ਜਿੰਮ 'ਤੇ ਜਾਂਦਾ ਰੋਜ਼।
ਹਾਂ। ਠੀਕ ਹੈ। ਸਵੇਰੇ ਜਾਂਦੇ ਹੋ ਸ਼ਾਮੀ।
ਸ਼ਾਮੀ ਜਾਂਦਾ। ਸਵੇਰੇ ਤੇ ਫਿਰ
ਹੂੰ। ਸ਼ਾਮੀ ਜਾਂਦੇ ਹੋ ਸਹੀ ਹੈ ਏ ਵੀ। ਮੈਂ ਵੀ ਯੋਗਾ ਕਲਾਸਿਸ ਜਾਂਦੀ ਹਾਂ।
ਅੱਛਾ।
ਹਾਂ। ਮੈਂ ਸਵੇਰੇ ਚਲੇ ਜਾਣੀ ਹਾਂ।
ਸਵੇਰੇ ਠੀਕ ਰਹਿੰਦਾ। ਸਵੇਰੇ
ਹਾਂ। ਹੁਣ, ਸੋਚ ਰਹੀ ਹਾਂ ਕਿ ਸਵਿਮਿੰਗ ਜੁਆਇਨ ਕਰ ਲਵਾਂ ਮੈਂ।
ਹੂੰ। ਗਰਮੀ ਵੀ ਕਾਫੀ ਹੈ ਨਾ।
ਹਾਂ। ਫੇਰ ਨਾ ਥੋੜਾ ਸਰੀਰ ਵੀ ਖੁੱਲ ਜਾਂਦਾ ਸਵਿਮਿੰਗ ਜਾ ਕੇ ਨਾ।
ਹਾਂ। ਪੂਰਾ ਹੋ ਜਾਂਦਾ।
ਸਵਿਮਿੰਗ ਜਾਵਾਂਗੀ। ਤੇ ਮੈਂ ਪੁੱਛਣਾ ਸੀ। ਤੁਸੀਂ ਉਸ ਦਿਨ ਚਿਕਨ ਟਿੱਕਾ ਬਣਾਇਆ ਸੀ। ਤੇ ਮੇਰੇ ਘਰ ਨਾ ਗੈਸਟ ਆ ਰਹੇ ਨੇ। ਤੇ ਉਹਨਾਂ ਨੇ ਕਿਹਾ, ਚਿਕਨ ਟਿਕਾ ਬਣਾਣਾ। ਮੈਂ ਕਿਹਾ ਚਿਕਨ ਟਿੱਕਾ ਤੇ ਮੈਨੂੰ ਇੰਨਾ ਵਧੀਆ ਆਦਾ ਨੀ ਬਣਾਉਣਾ। ਤੁਸੀਂ ਬਣਾਇਆ ਸੀ। ਉਸ ਦਿਨ ਤੇ ਮੈਂ ਕਿਆ ਤੁਹਾਨੂੰ ਪੁੱਛਾਂ ਰੈਸਿਪੀ ਕੀ ਹੈ। ਬਹੁਤ ਸਵਾਦ ਬਣਾਇਆ ਸੀ।
ਹਾਂਜੀ -ਹਾਂਜੀ ਦੱਸ ਦੇਣਾ ਮੈ ਤੁਹਾਨੂੰ ਏਹ ਚ ਕਿਹੜੀ ਵੱਡੀ ਗੱਲ ਹੈ।
ਹਾਂਜੀ।
ਦੱਸ ਦੇ ਨਾ ਰੈਸਿਪੀ ਇਸ ਚ ਵੱਡੀ ਕਿਹੜੀ ਗੱਲ ਏ।
ਹਾਂ। ਤੁਸੀਂ ਮੈਨੂੰ ਰੈਸਪੀ ਦੱਸ ਦੋ।
ਦੇਖੋ ਜ਼ਿਆਦਾ ਲੰਬੀ-ਚੌੜੀ ਤੇ ਰੈਸਿਪੀ ਹੈ ਨੀ ਛੋਟੀ ਜਿਹੀ ਰੈਸਿਪੀ ਇਹਦੀ ਤੇ।
ਹਾਂ-ਹਾਂ ਦੱਸ ਦੋ ਤੁਸੀਂ ਮੈਨੂੰ
ਸਭ ਤੋਂ ਪਹਿਲੇ ਤਾਂ ਤੁਸੀਂ ਮਾਰਕੀਟ ਤੋਂ, ਚਿਕਨ ਲੈ ਕੇ ਆ ਜਾਣਾ। ਰੋਅ ਚਿਕਨ, ਬੋਨਲੈਸ ਹੀ ਲੈ ਕੇ ਕਿਆ ਨਾ ਚਿਕਨ ਟਿੱਕਾ ਚ ਬੋਨਲੈਸ ਹੀ ਠੀਕ ਰਹਿੰਦਾ ਏ।
ਹਾਂ ਹਾਂ ਉਹ ਤੇ ਬੋਨਲੈਸ ਹੀ
ਤੇ ਪਹਿਲੇੇ ਵਾਸ਼ ਕੀਤਾ ਇਹ ਨੂੰ ਅੱਛੀ ਤਰ੍ਹਾਂ
ਹਾਂ।
ਅਤੇ ਉਸ ਤੋਂ ਪਿਆ ਸਭ ਤੋਂ ਪਹਿਲੇ ਨਾ, ਦਹੀਂ ਨੂੰ ਨਾ, ਲਟਕਾ ਕੇ ਰੱਖ ਦੇਨਾ ਥੋੜ੍ਹਾ। ਪਾਨੀ ਸੁੱਕ ਜੇ ਦਹੀਂ ਦਾ, ਨਹੀਂ ਤਾਂ ਠੀਕ ਨੀ ਬਨਦਾ ਚੀ ਗਾ
ਹਾਂ, ਹਾਂ। ਪਾਨੀ ਤੇ ਨਿਕਾਲਨਾ ਈ ਪੈਂਦੈ, ਮੈਰੀਨੇਸ਼ਨ ਵਾਸਤੇ ਨਾ। ਨਿਕਾਲਣਾ ਹੀ ਪੈਂਦਾ ਹੈ ਉਹਦਾ ਦਹੀਂ ਦਾ
ਸਭ ਤੋਂ ਪਹਿਲੇ ਤਾਂ ਦਹੀਂ ਲਟਕਾ ਤੀ
ਹਾਂ
ਤੇ ਤੁਸੀਂ ਕਿੰਨੇ ਜਾਣੇ ਵਾਸਤੇ ਬਨਾਉਣਾ ਚਿਕਨ
ਅਸੀਂ ਆਂਦੇ ਪਏ ਨੇ ਚਾਰ-ਪੰਜ ਲੋਕ ਆਦੇ ਪਏ ਨੇ।
ਪੰਜ ਲੋਕ ਵਸਤੇ ਤਾਂ ਅੱਠ ਸੌ ਗ੍ਰਾਮ ਠੀਕ ਰਹੇਗਾ।
ਹਿਸਾਬ ਨਾਲ ਤੁਸੀਂ ਮੈਨੂੰ, ਰੈਸਪੀ ਦੱਸ ਦੋ ਬਸ।
ਅੱਛਾ-ਅੱਛਾ ਸਭ ਤੋਂ ਪਹਿਲੇ ਤਾਂ ਦਹੀਂ ਡਾਲਣੀ ਹੈ ਚਿਕਨ 'ਚ ਵਾਸ਼ ਕੀਤਾ ਚਿਕਨ ਅਤੇ ਦਹੀਂ ਡਾਹੀ ਮੈਰੀਨੇਟ ਕੀਤੀ ਹੋਈ
ਹਾਂ ਹਾਂ
ਤੇ ਫੇਰ ਉਸ ਤੋਂ ਬਾਅਦ ਚੀਜ਼ ਡਾਲ ਲਿਆ ਮੋਜਰੇਲਾ ਚੀਜ਼
ਅੱਛਾ, ਅੱਛਾ।
ਹਾਂ ਉਰ ਥੋੜ੍ਹਾ ਜਿਹਾ ਡਾਲਨੈ, ਜ਼ਿਆਦਾ ਨਹੀਂ ਡਾਲਨਾ।
ਹਾਂ, ਹਾਂ।
ਬਾਕੀ ਕਾਲੀ ਮਿਰਚ ਵਗੈਰਾ ਡਾਲ ਲੀ, ਆਪਨਾ ਨਮਕ ਡਾਲ ਲਿਆ ਆਪਨੇ ਹਿਸਾਬ ਨਾਲ।
ਹਾਂ।
ਕੋਰੀਏਂਡਰ ਵਗੈਰਾ ਡਾਲ ਲਿਆ।
ਹਾਂ, ਹਾਂ।
ਤੇ ਬਸ ਉਹਨੂੰ ਮਿਕਸ ਕਰਕੇ, ਥੋੜ੍ਹੀ ਦੇਰ ਮੈਰੀਨੇਟ ਕਰਕੇ ਰੱਖਦੇਣੈ।
ਅੱਛਾ, ਕਿੰਨੀ ਕ ਕਿੰਨੀ ਦੇਰ ਵਾਸਤੇ, ਮੈਰੀਨੇਟ ਕਰਕੇ ਰੱਖਾ?
ਪੰਦਰਾਂ ਮ ਵੀਹ ਮਿੰਟ ਵਾਸਤੇ ਠੀਕ ਬਹੁਤ ਰਹਿੰਦੈ।
ਅੱਛਾ, ਅੱਛਾ।
ਹਾਂਜੀ, ਹਾਂਜੀ ਤੇ ਮਿਕਸ ਉਹਨੂੰ ਅੱਛੀ ਤਰ੍ਹਾਂ ਕਰ ਲੈਣਾ ਬਾਕੀ, ਬਾਕੀ ਨਾ ਜੋ ਚਿਕਨ ਹੁੰਦੈ ਨਾ? ਉਹਦੇ ਤੇ ਨਾ ਕੱਟ ਲਗਵਾ ਲੈਨਾ ਪਹਿਲੇ, ਥੋੜ੍ਹਾ ਅੰਦਰ ਤੱਕ ਚਲੇ ਜਾਂਦੈ ਫਿਰ ਸਮਾਨ।
ਕਿਉਂ?
ਉਹ ਫਿਰ ਅੱਛਾ ਬਨਦੈ ਥੋੜਾ, ਅੱਛੀ ਤਰ੍ਹਾਂ
ਅੱਛਾ, ਤੇ ਉਹਨੂੰ ਬੌਇਲ ਨੀ ਕਰਨਾ?
ਬੋਆਇਲ ਨੀਂ ਕਰਨਾ। ਹਾਂਜੀ, ਉਹ ਕੱਟ ਲਗਾ, ਕੀ ਚੀਜ਼ ਹੈ
ਬਨਾੰਦੇ ਕਿਦੇ ਵਿੱਚ ਓਂ ਤੁਸੀ?
ਕੀ ਕਹਿੰਦੇ ਵਿਉ?
ਹਾਂਜੀ?
ਆਵਾਜ਼ ਤੁਹਾਡੀ ਠੀਕ ਨੀਂ ਆਰੀ।
ਮੈਂ ਕੈਰੀਆਂ, ਅ ਤੁਸੀ ਬਨਾੰਦੇ ਕਿਦੇ ਵਿੱਚ ਓਂ?
ਏਅਰਫਰਾਅਰ ਵਿੱਚ ਬਨਾ ਲੈਂਨੇ ਆਂ।
ਅੱਛਾ, ਅੱਛਾ ਏਅਰਫਰਾਅਰ 'ਚ' ਬਨਾੰਦੇ ਓ, ਹੁਨ ਹੋਰ ਕਿਸੇ ਚੀਜ਼ ਚ ਨੀਂ ਬਨ ਸਕਦਾ?
ਐ ਓਵਨ 'ਚ' ਬਨਜੇਗਾ?
ਹੁਨ ਚ, ਏਅਰਫਰਾਇਰ, ਹਾਂ ਏਅਰਫਰਾਇਰ ਨੀ ਹੈਗਾ ਨਾ ਸਾਡੇ ਕੋਲ।
ਅੱਛਾ, ਤੇ ਇਹ ਫਿਰ ਓਵਨ ਚ ਬਨਾ ਲੋ, ਓਵਨ ਚ ਵੀ ਬਨ ਜਾਂਦੈ।
ਹਾਂ, ਸਈ ਬਣ ਜੇਗਾ, ਵੈਸੇ?
ਹਾਂ, ਹਾਂ ਮੈਂ ਤਾਂ ਟੈਂਪਰੇਚਰ ਦੱਸ ਦੇ ਨਾ, ਟੈਂਪਰੇਚਰ ਵਿੱਚ ਜ਼ਰੂਰੀ ਹੁੰਦਾ।
ਹਾਂ, ਤੁਸੀਂ ਮੈਨੂੰ ਟੈਂਪਰੇਚਰ ਚ ਦੱਸ ਦੇਨਾ ਕਿ ਕਿਉਂਕਿ ਨਾ, ਮੈਂ ਕਦੀ ਐ ਵਾਲਾ, ਬਨਾਇਆ ਨਈਂ ਏਂ।
ਅੱਛਾ, ਈਧ
ਹਾਂਜੀ, ਤੇ ਮੈਂ ਸੋਚਿਆ ਸੀ। ਕੀ ਚੱਲ ਅ ਚਿਕਨ ਟਿੱਕਾ ਤੇ। ਚਿਲੀ ਚਿਕਨ ਬਣਾ ਲਵਾਂਗੀ।
ਚਿਲੀ ਚਿਕਨ ਹਾਓ ਵੀ ਅੱਛਾ ਟੇਸਟੀ ਲਗਦਾ ਹੈ ਆਪਨਾ ਨੂੰ ਚਿਲੀ ਚਿਕਨ ਵੀ।
ਹਾਂ ਉਹ ਵੀ ਅੱਛਾ ਟੇਸਟੀ ਬਣ ਜਾਂਦੈਂ, ਉਹ ਵੀ, ਜਿਹੜੇ ਮ ਮਹਿਮਾਨ ਆੰਦੇ ਪਏ ਨੇ ਨਾ, ਥੋੜੇ ਚਿਕਨ ਦੇ ਸ਼ੌਕੀਨ ਹੈਗੇਨੇ।
ਹਾਂ ਤਾਂ ਤੁਸੀਂ ਦੋਨੋਂ ਬਨਾ ਲੋ।
ਹਾਂ, ਹਾਂ।
ਹਾਂਜੀ। ਅਤੇ ਮੈਂ ਕੀ ਕਹਿ ਰਿਆਂ, ਐਜ ਚਿਕਨ ਟਿੱਕਾ ਦਾ ਟੈਂਪਰੇਚਰ ਪਤਾ ਕਿੰਨਾ ਰੱਖਨਾ ਤੁਸੀ?
ਹਾਂਜੀ?
ਤਾਂਨੂੰ ਟੈਂਪਰੇਚਰ ਵਗੈਰਾ ਤਾਂ ਨੀਂ ਪਤਾ ਐ, ਚਿਕਨ ਟਿੱਕਾ ਦਾ ਕਿੰਨਾ ਰੱਖਨੈ?
ਅਹ, ਤੁਆੱਡੀ ਵਾਜ ਥੋੜ੍ਹੀ ਘੱਟ ਆ ਰਈ ਐ।
ਮੈਂ ਕਹਿ ਰਿਆਂ, ਚਿਕਨ ਟਿੱਕਾ ਜੇ ਬਨਾਓਗੇ ਨਾ ਤੁਸੀ?
ਹਾਂ ਹਾਂ।
ਉਹ ਨਾ ਵਨ ਨਾਈਨਟੀ ਡਿਗਰੀ 'ਤੇ ਰੱਖਣਾ। ਅਤੇ ਪੰਦਰਾਂ ਮਿੰਟ ਵਾਸਤੇ ਜ਼ਿਆਦਾ ਰੱਖੋਗੇ ਨਾ। ਤੇ ਉਹ ਅੱਛਾ ਨਹੀਂ ਬਨਦਾ ਫਿਰ।
ਆਹ ਫੇਰ ਉਹ ਜ਼ਿਆਦਾ ਰੋਸਟ ਹੋ ਜਾਏਗਾ ਨਾ ਹਾਂ ਹਾਂ।
ਹਮ।
ਸਹੀ ਕਹਿ ਰਹੇ ਹੋ।
ਬਾਕੀ ਬਣ ਜਾਂਦਾ ਪੰਦਰਾਂ ਮਿੰਟ 'ਚ ਬੜਾ ਟੇਸਟੀ ਬਣਦਾ।
ਹਾਂ। ਸਾਡੇ ਕੋਲ ਫਰੈਰ ਹੈਗਾ ਨਹੀਂ ਹੈ ਫਰੈਰ ਲੈਣ ਦੀ ਸੋਚ ਰਹੇ ਸੀ ਹੁਣ ਅਸੀਂ ਕਿਉਂਕਿ। ਚਿਕਨ ਵਗੈਰਾ ਨਾ ਫਰਾਰ ਏਅਰ ਫਰਾਈਡ ਵਿੱਚ ਅੱਛੇ ਬਣ ਜਾਂਦੇ ਨੇ।
ਹਾਂ ਜਲਦੀ ਵੀ ਬਣ ਜਾਂਦਾ ਏ।
ਹਾਂ ਜਲਦੀ ਵੀ ਬਣ ਜਾਂਦੇ ਨੇ ਤੇ ਅੱਛੇ ਵੀ ਟੇਸਟੀ ਬਣ ਜਾਂਦੇ ਨੇ।
ਅੱਛਾ।
ਹਾਂ ਤੇ ਮੈਂ ਚਿਲੀ ਚਿਕਨ। ਚਿਕਨ ਬਣਾਉਣ ਦੀ ਸੋਚ ਰਹੀ ਸੀ ਕਿ ਚਿਲੀ ਚਿਕਨ ਤੁਸੀਂ ਵੀ ਆ ਜਾਣਾ।
ਮੈਂ ਆਵਾਂਗਾ ਪਰ ਮੈਨੂੰ ਤੁਸੀਂ ਚਿਲੀ ਚਿਕਨ ਦਾ ਤਾਂ ਦੱਸ ਦੋ ਮੈਂ ਵੀ ਕਿਵੇਂ ਬਣਾਵਾਂ। ਮੈਂ ਵੀ ਬਣਾਉਂਦਾ ਰਹਿੰਦਾ ਨਾ ਮੈਂ ਵੀ ਚਿਲੀ ਚਿਕਨ ਟਰਾਈ ਕਰਾਂਗਾ ਅਗਲੀ ਵਾਰੀ।
ਹਾਂ ਹਾਂ ਤਾਂ ਕੀ ਕਹਿ ਰਹੇ ਹੋ?
ਮੈਂ ਵੀ ਅਗਲੀ ਵਾਰੀ ਜਦੋਂ ਬਣਾਵਾਂਗਾ ਨਾ ਚਿਕਨ ਚਿੱਲੀ ਚਿਕਨ। ਟਰਾਈ ਕਰਾਂਗਾ ਹੁਣ ਪਰ ਮੈਨੂੰ ਰੈਸਪੀ ਵਗੈਰਾ ਨਹੀਂ ਪਤਾ ਇਹਦੀ।
ਆਹੋ ਚਿਲੀ ਚਿਕਨ ਵਿਚ ਕੁਛ ਨੀ ਕਰਨਾ ਹੁੰਦਾ ਬਸ ਉਹਦੇ ਵਿੱਚ ਸਬਜ਼ੀਆਂ ਹੀ ਪਾਉਣੀਆਂ ਹੁੰਦੀਆਂ। ਅਹ ਜਿਵੇਂ ਇਹੀ। ਪਹਿਲੇ ਉਹਨੂੰ ਮੈਂ ਥੋੜ੍ਹਾ ਬਹੁਤ ਬੋਆਇਲ ਕਰ ਲੈਂਦੀ ਹਾਂ। ਚਿਕਨ ਨੂੰ ਫੇਰ ਸਬਜ਼ੀਆਂ ਵਗੈਰਾ ਕੱਟ ਕੇ। ਲਸਣ ਹੋ ਗਿਆ ਸਬਜ਼ੀਆਂ ਸਾਰੀ ਜਿੰਨੀ ਵੀ ਨੇ ਪਿਆਜ਼ ਟਮਾਟਰ। ਸ਼ਿਮਲਾ ਮਿਰਚ ਫੇਰ ਸੋਸਿਸ ਪਾ ਕੇ। ਜਿਵੇਂ ਅਸੀਂ ਉਹਦੀ ਨੀ ਗ੍ਰੇਵੀ ਬਣਾਉਂਦੇ।
ਹਾਂ ਹਾਂ ਹਾਂ।
ਹਾਂਜੀ ਮਨਚੂਰੀਅਨ ਦੀ ਜਿਵੇਂ ਬਣਦੀ ਹੈ ਨਾ ਓਦਾਂ ਹੀ ਅਸੀਂ। ਇਦੀ ਗ੍ਰੇਵੀ ਬਣਾ ਕੇ ਸੋਸਿਸ ਪਾ ਕੇ ਸੋਇਆ ਸੋਸ ਚਿਲੀ ਸੋਸ ਪਾ ਕੇ ਕੈਚਪ। ਤੇ ਬਸ ਉਹਦੇ ਵਿੱਚ ਆਪਣਾ ਚਿਕਨ ਪਾਣਾ ਮਸਾਲੇ ਮਸੂਲੇ ਪਾ। ਮਸਾਲਾ ਥੋੜਾ ਘੱਟ ਹੀ ਰਹਿੰਦਾ ਇਹਦੇ ਵਿੱਚ ਕਿਉਂਕਿ ਸੋਸਿਸ ਪੈ ਗਈਆਂ। ਹਾਂ ਤੇ ਇਹ ਵੀ ਬਹੁਤ ਸਵਾਦ ਬਣਦਾ ਹੈ। ਹਾਂ ਹਾਂ। ਇਹਦੇ ਵਿੱਚ ਨਾ ਅਹ ਮਤਲਬ ਸਬਜ਼ੀਆਂ ਕੱਟਣ ਦਾ ਥੋੜ੍ਹਾ ਹਿਸਾਬ ਹੁੰਦਾ ਸਬਜ਼ੀਆਂ। ਉਹਦੇ ਵਿੱਚ ਨਾ ਥੋੜੀ ਮਤਲਬ ਅ ਪਤਲੀ ਪਤਲੀ ਕੱਟੀ ਜਾਂਦੀ ਹੈ।
ਅੱਛਾ ਜ਼ਿਆਦਾ ਮੋਟੀ ਨਹੀਂ ਕੱਟਣੀ ਸਬਜ਼ੀਆਂ।
ਨਾ ਨਾ ਮੋਟੀ ਦਾ ਫੇਿਰ ਅੱਛਾ ਟੇਸਟ ਨਹੀਂੀ ਆਉਂਦਾ ਪਤਲੀ ਪਤਲੀ ਅੱਛੀ ਹੋ ਜਾਂਦੀ ਹੈ।
ਅੱਛਾ। ਤੇ ਇਹ ਜੋ ਚਿਕਨ ਹੈਗਾ ਇਹਨੂੰ ਫਰਾਈ ਕਰਨਾ ਹੁੰਦਾ ਪਹਿਲੇ।
ਹਾਂ, ਇਹਨੂੰ ਫਰਾਈ ਕਰਨਾ ਹੁੰਦਾ ਫਿਰ ਬਾਅਦ ਵਿੱਚ।
ਅੱਛਾ ਕਿੰਨੀ ਦੇਰ ਫਰਾਈ ਕਰਨਾ?
ਦਸ ਮਿੰਟ ਪੰਜ ਦਸ ਮਿੰਟ ਹੀ ਕਰਨਾ ਹੁੰਦਾ ਜ਼ਿਆਦਾ ਦੇਰ ਤੇ ਨਹੀਂ।
ਏਅਰ ਫ੍ਰਾਇਰ ਚ ਹੋ ਜਾਏਗਾ ਮੈਨੂੰ ਓਏਲ ਚ ਹੀ ਕਰਨਾ ਪਏਗਾ।
ਸਵਾਦ ਹੋ ਜਾਏਗਾ।
ਹਾਂ ਫਿਰ ਉਹਦੇ 'ਚ ਹੀ ਕਰਨਾ।
ਤੁਹਾਡੇ ਕੋਲ ਤੇ ਏਅਰ ਫਰਾਰ ਹੈਗਾ ਤੁਸੀਂ। ਨਾ, ਨਾ ਬੋਇਲ ਜ਼ਿਆਦਾ ਨੀ ਕਰਨਾ ਬੋਇਲ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਜਦ ਇਹਨੂੰ ਬੋਇਲ ਕਰਨ ਰੱਖ। ਹੋ ਗਏ ਨਾ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੰਨੀ ਦੇਰ ਕਰਨਾ।
ਅੱਛਾ।
ਹਾਂਜੀ।
ਨਹੀਂ ਹੈ ਤਾਂ ਫਿਰ ਬਧਉਣਾ ਪਏਗਾ ਹਾਂਜੀ ਹਾਂਜੀ ਘਰ ਤਾਂ ਸਭ ਠੀਕ।
ਹਾਂ ਘਰ ਕਦੋਂ ਆਉਣਾ ਫਿਰ ਚੱਕਰ ਕਦੋਂ ਲਾਉਣਾ?
ਸਾਡਾ ਲੱਗਦਾ ਹੀ ਰਹਿੰਦਾ ਚੱਕਰ। ਬਸ ਉਹ ਟਾਈਮ ਨਹੀਂ ਮਿਲਦਾ ਤਾਂ ਚਲੇ ਜਾਂਦੇ ਹਾਂ ਟਾਈਮ ਜਲਦੀ। ਬਾਕੀ ਅਗਲੀ ਵਾਰ ਲੱਗੇਗਾ ਚੱਕਰ ਤੇ ਆਵ ਮੈਂ ਉੱਥੇ।
ਹਾਂ ਟਾਈਮ ਲੈ ਕੇ ਆਓ ਕਦੀ।
ਹਾਂਜੀ ਹਾਂਜੀ ਅਗਲੀ ਵਾਰ ਆਉਣਾ।
ਹਾਂ।
ਲੱਗੇਗਾ ਮੈਂ ਜਲਦੀ ਚੱਕਰ ਲੱਗੇਗਾ। ਉੱਥੇ ਥੋੜ੍ਹੇ ਦਿਨਾਂ ਤੱਕ ਹਾਂਜੀ ਆਵਾਂਗਾ ਉੱਥੇ। ਹਾਂਜੀ।
ਚਲੋ ਠੀਕ ਹੈ ਫਿਰ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।